ਹੈਲੋ
ਹੈਲੋ
ਹੈਲੋ
ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ
ਠੀਕ ਹੋ?
ਉਹ ਵਧੀਆ ਤੁਸੀਂ ਦੱਸੋ
ਬਸ ਠੀਕ ਕੁਛ ਨੀ ਸੋ ਕੇ ਸੋਰੀ ਸੀ
ਸੋ ਰਹੇ ਸੀ
ਹਾਂਜੀ
ਫੇਰ ਤੁਸੀਂ
ਮੈਂ ਉੱਠ ਗਈ ਫੇਰ
ਹਹ
ਤੁਸੀਂ ਰੋਟੀ ਖਾਲੀ
ਹਾਂਜੀ ਤੁਸੀਂ ਖਾ ਲਈ ਰੋਟੀ
ਸੀ ਬਣਾਏ ਸੀ ਦਾਲ ਬਾਟੀ ਬਣਾਈ ਸੀ ਬਹੁਤ ਟੇਸਟੀ ਬਣੀ ਸੀ
ਦਾਲ ਬਾਟੀ
ਹਾਂਜੀ
ਉਹ ਕੀ ਹੁੰਦਾ?
ਦਾਲ ਹਰ ਹਰ ਦੀ ਜਿਵੇਂ ਸਾਂਬਰ ਦੀ ਦਾਲ ਨਹੀਂ ਬਣਦੀ ਉਵੇਂ ਦਾਲ ਬਣਾਈ ਸੀ ਤੇ ਬਾਟੀ ਬਾਟੀ ਬਣਾਈ ਸੀ ਬਾਟੀ ਕਿਵੇਂ ਬਣਦੀ ਉਹ ਦੱਸਾਂ
ਹਾਂ ਬਾਟੀ ਦੱਸੋ ਬਾਟੀ ਕੀ ਹੁੰਦਾ
ਆਟਾ ਮਤਲਬ ਕਿ ਆਟਾ ਲੈਣਾ ਜਿੰਨੇ ਕੁ ਅਸੀਂ ਫੈਮਿਲੀ ਮੈਂਬਰ ਓਨਾ ਕਿ ਆਟਾ ਲੈ ਲੈਣਾ ਵਿੱਚ ਮਲਾਈ ਪਾ ਦੇਣੀ ਹੈ ਮਲਾਈ ਚ ਅਸੀਂ ਨਮਕ ਪਾਨ ਹੈ। ਅੱਛਾ ਵੈਨ। ਪਾਣੀ ਐ ਤੇ ਉਹਨੂੰ ਹਲਕਾ ਹਲਕਾ ਗੁੰਨਣਾ ਐ। ਜੇ ਤੁਹਾਨੂੰ ਲੱਗਦਾ ਐ ਵਿੱਚ ਪਾਣੀ ਪਾਣੀ ਹਾਂਜੀ। ਹਾਂਜੀ ਜੇ ਤੁਹਾਨੂੰ ਲੱਗਦਾ ਐ ਵਿੱਚ ਪਾਣੀ ਪਏਗਾ ਆਟੇ ਚ। ਤੇ ਤੁਸੀਂ ਹਲਕਾ ਜਿਹਾ ਪਾਣੀ ਵੀ ਪਾ ਲੈਣਾ ਵੀ ਫਿਰ ਆਟੇ ਨੂੰ ਗੁੰਨੀ ਜਾਣਾ। ਗੁੰਨੀ ਜਾਣਾ ਗੁੰਨੀ ਜਿਨੀ ਦੇਰ ਨੂੰ ਉਹ ਜਿਨੀ ਦੇਰ ਉਹ ਸੋਫਟ ਨਹੀਂ ਹੋ ਜਾਂਦਾ।
ਹੂੰ।
ਹਲਕਾ ਜਿਹਾ ਸੋਫਟ ਹੋ ਜਾਏਗਾ। ਉਹਨੂੰ ਵੀਹ ਵੀਹ ਜਾਂ ਦਸ ਮਿੰਟ ਲਈ ਉਹਨੂੰ ਰੈਸਟ ਕਰਨ ਵਾਸਤੇ ਰੱਖ ਦੇਣਾ।
ਅੱਛਾ।
ਫੇਰ ਰੈਸਟ ਹੋ ਗਿਆ, ਦਸ ਮਿੰਟ ਉਹਦਾ। ਫੇਰ ਉਸ ਉਹ ਟੇ ਦੇ ਪੇੜੇ ਬਣਾਉਣੇ ਆ ਛੋਟੇ-ਛੋਟੇ।
ਹਾਂ।
ਪੇੜੇ ਬਣਾ ਕੇ ਉਹਦਾ ਇੱਕ ਨਾ ਉਹ ਆਉਂਦਾ ਐ। ਸੇਕਣ ਵਾਲਾ ਹਨਾਂ। ਬਾਟੀਆਂ ਦਾ। ਉਹ ਆਉਂਦਾ। ਮੋਡਲ ਆਉਦਾ ਇੱਕ।
ਅੱਛਾ।
ਕਹਿੰਦੇ ਨੇ ਉਹਨੂੰ। ਸਟੈਂਡ ਆਉਂਦਾ ਐ, ਬਾਟੀਆਂ ਹਾਂਜੀ ਸਟੈਂਡ ਆਉਂਦਾ ਐ, ਬਾਟੀਆਂ ਸੇਕਣ ਵਾਲਾ ਤੇ ਉਹਦੇ ਉਹ ਤੇ ਉਹ ਪੇੜੇ ਰੱਖ ਕੇ ਨਾ ਸੇਕ ਲੈਣੇ
ਅੱਛਾ ਅੱਛਾ।
ਉਹ ਹਲਕੇ ਜਿਹੇ ਬਰਾਊਨ ਹੋ ਜਾਣ ਉਹਨਾਂ ਨੂੰ ਫਿਰ ਪਰਤ ਦੇਣਾ ਮਤਲਬ ਉਲਟਾ ਦੇਣਾ ਪੇੜਿਆਂ ਨੂੰ।
ਅੱਛਾ।
ਸਾਰੇ ਹੀ ਮਤਲਬ ਜਿੰਨੇ ਜਿੰਨਾ ਕੁ ਅਸੀਂ ਆਟਾ ਗੁੰਨਿਆ, ਸਾਰਿਆਂ ਨੂੰ ਐਵੇਂ ਕਰਕੇ ਰੱਖ ਦੇਣਾ, ਹਲਕੇ ਠੰਡੇ ਹੋਣ ਵਾਸਤੇ। ਗਰਮ-ਗਰਮ ਗਰਮ-ਗਰਮ ਤੇ ਨਹੀਂ ਖਾਦੇ ਜਾਣੇ। ਹਲਕੇ ਠੰਡੇ ਹੋਰਨ ਵਾਸਤੇ ਉਹਨੂੰ ਬਹੁਤ ਬਸ ਚ ਰੱਖਦੇ ਨਾ। ਫਿਰ ਜਦੋਂ ਅਸੀਂ ਖਾਣਾ ਤੇ ਉਹਨਾਂ ਨੂੰ ਅੱਧਾ ਹਾਫ ਕਰਕੇ। ਦੇਸੀ ਘਿਓ ਦੇ ਵਿੱਚ ਤਲਣਾ।
ਅੱਛਾ।
ਦੇਸੀ ਘਿਓ ਦੇ ਵਿੱਚ ਹਲਕਾ ਜਾਂ ਤਲ ਕੇ, ਹਲਕੇ ਜਿ ਉਹ ਬਰਾਊਨ ਹੋ ਜਾਏ। ਬਰਾਊਨ ਤੇ ਉਹ ਉਹਦੇ ਵਿੱਚ ਸੇਕ ਪਤਾ ਲੱਗਣ ਦੇ ਨਾਲ ਹੀ ਓਹ ਜਾਂਦੇ ਨੇ ਉਹ ਹਲਕਾ ਜ ਸ਼ਾਈਨ ਆ ਜਾਏ। ਉਹਨਾਂ ਚ ਉਹ ਸਾਰੇ ਵਿੱਚ ਘਿਓ ਉਹਨਾਂ ਦੇ ਵਿੱਚ ਤਾਂ ਜਾਣਾ ਚਾਹੀਦਾ, ਆਟੇ ਦੇ ਵੀ। ਕੱਚਾ ਨੂੰ ਖਾਣ ਵਿੱਚ ਸਾਨੂੰ ਸਵਾਦ ਆਵੇ। ਟੇਸਟ ਵਧੀਆ ਆਵੇ ਸਾਨੂੰ, ਤੇ ਘਿਓ ਵਿੱਚ ਰਸ ਜੇਗਾ। ਸਾਰੇ ਈ ਐਵੇਂ ਕੱਢ ਲੈਣੇ ਆ, ਨਾਲ-ਨਾਲ ਦਾਲ ਦੇ ਵਿੱਚੋ, ਨਾਲ ਇੱਕ ਚਟਨੀ ਵੀ ਬਣਦੀ ਤੇ ਨਾਰੀਅਲ ਦੀ ਚਟਨੀ।
ਅੱਛਾ।
ਨਾਰੀਅਲ ਦੀ ਚਟਨੀ ਵੀ ਨਾਲ-ਨਾਲ ਸਰਵ ਕਰੀ ਜਾਓ, ਨਾਲ ਦਾਲ ਦੇਈ ਜਾਓ। ਤੇ ਖਾ ਲਓ। ਸਵਾਦ ਆਉਂਦਾ ਬਹੁਤ ਟੇਸਟੀ ਲੱਗਦਾ, ਬਟ ਬੱਚੇ ਨਹੀਂ ਖਾਂਦੇ, ਉਹ ਬੱਚਿਆਂ ਨੂੰ ਸਵਾਦ ਆਉਂਦਾ ਉਹ ਖਾ ਲੈਂਦੇ ਨੇ। ਛੋਟੇ ਬੱਚੇ ਨਹੀਂ ਖਾਂਦੇ।
ਅੱਛਾ, ਛੋਟੇ ਬੱਚੇ ਨੀ ਖਾਂਦੇ।
ਨਹੀਂ ਛੋਟੇ ਬੱਚੇ ਨਹੀਂ ਖਾਂਦੇ। ਉਹ ਉਹਨਾਂ ਨੂੰ ਇ ਇਡਲੀਆਂ ਬਣਾ ਕੇ ਦੇ ਸਕਦੇ ਹੋ ਤੁਸੀਂ। ਇਡਲੀ ਬਣਾਉਣ ਵਾਸਤੇ, ਹਾਂਜੀ। ਸਾਂਬਰ ਦੇ ਨਾਲ ਵੀ ਬਣਾਉਣ ਵਾਸਤੇ ਸਾਨੂੰ ਚਾਹੀਦਾ ਸੂਜੀ, ਦਹੀਂ ਤੇ ਈਨੋ। ਇੱਕ ਕੋਲੀ ਸੂਜੀ, ਇੱਕ ਕੋਲੀ ਦਹੀਂ, ਇੱਕ ਕੋਲੀ ਅਹ ਇੱਕ ਪੈਕੇਟ ਈਨੋ ਦਾ, ਉਹ ਤਿੰਨਾਂ ਨੂੰ ਮਿਕਸ ਕਰਕੇ
ਹਾਂ।
ਪਹਿਲੇ ਦੋ ਚੀਜ਼ਾਂ ਮਿਕਸ ਕਰਨੀਆਂ। ਇਨੋ ਔਰ ਸੂਜੀ। ਤੇ ਦਹੀਂ, ਉਹ ਮਿ ਮਿਕਸ ਕਰਕੇ ਰੱਖਦੇ ਨੇ। ਫਿਰ ਜਦੋਂ ਅਸੀਂ ਬਣਾਣ ਲੱਗ ਘਣੀਆਂ ਇਡਲੀਆਂ ਦੇ ਵਿੱਚ ਇਨੋ ਪਾ ਦੇਨੀ ਏ ਇਨੋ ਪਾ ਕੇ ਉਹਨੂੰ, ਸਟੈਂਡ ਦੇ ਵਿੱਚ ਇਡਲੀ ਸਟੈਂਡ ਦੇ ਵਿੱਚ ਹਲਕਾ ਜਾ ਇਹਨੂੰ, ਉਹਦੇ ਤੇ ਤੇਲ ਵਗੈਰਾ ਯਾ ਘਿਓ ਵਗੈਰਾ ਲਗਾ ਕੇ
ਹੂੰ।
ਇਡਲੀਆਂ ਪਾ ਦੇਣੀ ਆ। ਉਹ ਦਸ ਦਸ ਕੁ ਮਿੰਟ ਵਾਸਤ ਤੇ ਉਹਨੂੰ ਸਟੈਂਡ ਉੱਤੇ ਰੱਖ ਦੇਣਾ। ਰਖ ਕੇ ਫੇਰ ਪੂਰੇ ਦਸ ਮਿੰਟ ਦੇਖਣਾ ਕਿ ਹਾਂ ਟਾਈਮ ਹੋ ਗਿਆ। ਤੇ ਫੇਰ ਉਹਨਾ ਨੂੰ ਦੇਖ ਦੇਣਾ। ਚੈਕ ਕਰਨਾ, ਚਾਕੂ ਮਾਰ ਕੇ ਉਹਨਾ ਦੇ ਵਿੱਚ ਚੈਕ ਕਰਨਾ ਕਿ ਚਾਕੂ ਨਾਲ ਚਿਮ ਚਿਪ ਚਿਪਕਦੀਆਂ ਦੇ ਤੇ ਨਹੀਂ। ਪਈਆਂ ਗਿੱਲ, ਗਿੱਲਾਗਿੱਲਾ ਜਿਹੜਾ ਬਣਾਇਆ ਹੈਗਾ। ਉਹ ਜੇ ਨਹੀਂ ਚਿਪ ਕੰੰਗੀਆਂ। ਤੇ ਤੁਹਾਡੀ ਇਡਲੀ ਤਿਆਰ ਏ। ਜੋ ਚਿਪਕਣ ਗਿਆ ਫੇਰ ਉਹਨੂੰ ਪੰਜ ਮਿੰਟ ਵਾਸਤੇ ਉਵੇਂ ਹੀ ਰੱਖ ਦੇਣਾ।
ਅੱਛਾ ਬਾਲ ਲਗੇ ਤੇ ਖਾੇ
ਹਾਂਜੀ।
ਤੇ ਕੁਛ ਫੈਟੀ ਫੂਟੀ ਤੇ ਨੀ ਹੈ ਮਾੜਾ ਜਾ ਜਿਸ ਤ ਮਤਲਬ ਜਿਆਦਾ ਭਾਰੀ ਹੋਏ।
ਨਹੀਂ ਇਹ ਬਾਟੀਆਂ ਹੈਵੀ ਹੋ ਸਕ ਦੀਆ। ਇਡਲੀ ਤੇ ਨਹੀਂ ਹੈਵੀ ਹੁੰਦੀ। ਉਹ ਤੇ ਸੂਜੀ ਦੀ ਹੁੰਦੀ ਏ। ਦਹੀਂ ਹੁੰਦੀ ਏ। ਤੇ ਇਨੋ ਪਾਈ ਹੁੰਦੀ, ਬਾਟੀਆਂ ਥੋੜ੍ਹੀ ਹੈਵੀ ਹੋ ਜਾਂਦੀ ਕਿਉਂਕਿ ਉਹ ਘਿਓ ਚ ਫਰਾਈ ਕੀਤੀਆਂ ਨੀ ਹੁੰਦੀਆਂ ਨਾ। ਉਹ ਜ਼ਿਆਦਾ ਹੈਵੀ ਹੋ ਜਾਣ ਦਿਆ। ਤੇ ਇੱਕ ਅਹ ਬਾਟੀ ਜੇ ਤੁਸੀਂ ਦਾਲ ਨਾਲ ਨਹੀਂ ਖਾਨੀਂ ਤੇ ਬਾਟੀਆਂ ਨੂੰ ਫਰਾਈ ਕਰਕੇ ਦੇਸੀ ਘਿਓ ਦੇ ਵਿੱਚ ਤੇ ਉਹਨੂੰ ਚੂਰਾ ਕਰਕੇ ਚੰਗੀ ਤਰ੍ਹਾਂ ਜਿਵੇਂ ਚੂਰੀ ਨੀ ਬਣਦੀ
ਹਾਂ ਹਾਂ
ਖੰਡ ਪਾਕੇ ਚ ਚੂਰ ਕਰਕੇ ਚੂਰ ਚੂਰ ਕਰਕੇ ਉਹ ਖਾਓ ਬੜਾ ਬੜਾ ਸਵਾਦ ਆਉਂਦਾ ਮਜ਼ੇ ਵਾਲਾ ਆ
ਹਮ
ਤੇ ਤੁਸੀਂ ਕੀ ਬਣਾਇਆ ਸੀ ਅੱਜ ਕੀ ਖਾ ਦਾ ਅੱਛਾ ਨ ਰੋਂਗੀ ਨਾਲ ਵੈਸੇ ਚੌਲ ਨਹੀਂ ਖਾਂਦੇ
ਇੱਧਰ ਰੋਟੀ ਖਾਂਦੇ ਹ ਹ ਚੋਲ ਤੇ ਦਾਲ ਨਾਲ ਦਾਲ ਨਾਲ਼ ਬਣਾਦੇ ਉਹਾਰ ਉਹ ਦੀ ਦਾਲ ਨੀ ਹੁੰਦੀ ਹ
ਅੱਛਾ ਜੀ
ਹਾਂ
ਹੋਰ ਹਮ ਐਕਸਰਸਾਈਜ਼ ਵਗੈਰਾ ਕਰਦੇਓ ਮੈਂ ਪਾਣੀ ਹਾਂਜੀ ਮੈਂ ਅੱਠ ਗਲਾਸ ਪਾਣੀ ਦੇ ਪੀਦੀ ਹਾਂ ਰੋਜ਼
ਅੱਛਾ
ਹਾਂਜੀ ਹਾਂਜੀ ਪੀਣੇ ਚਾਹੀਦੇ ਨੇ ਤੇ ਮੈਂ ਪੀਂਦੀ ਹਾਂ
ਅੱਛਾ
ਹੈ ਜ ਅੱਠ ਕਲਾਸ ਤੇ ਮੇਨ ਹੈ ਨਾ ਜੇ ਤੁਸੀਂ ਵੱਧ ਪੀ ਸਕਦੇ ਹੋ ਤਾਂ ਤੁਸੀਂ ਪੀ ਲਓ ਅੱਠ ਗਲਾਸ ਪੀਣੇ ਕੀ ਪੀਣੇ ਆ ਪਾਣੀ
ਹਾਂ ਇਹ ਤੇ ਹੈ
ਇਹੋ ਸਾਡੀ ਬੋਡੀ ਤੇ ਹੁੰਦਾ ਕਿ ਸਾਨੂੰ ਕਿੰਨਾ ਪਾਣੀ ਪੀਣੇ ਅਸੀਂ ਕਿੰਨਾ ਪਾਣੀ ਪੀ ਸਕਦੇ ਹਾਂ, ਜਿਨ੍ਹਾਂ ਅਸੀਂ ਪਾਣੀ ਪੀਵਾਂਗੇ, ਸਾਡੀ ਹਾਂਜੀ
ਫਟਿੰਗ ਹਨਾ ਤੁਸੀਂ
ਜਿੰਨਾਸੀ ਪਾਣੀ ਪੀ ਵਾਂਗੇ ਸਾਡੀ ਫੇਸ ਤੇ ਗਲੋ ਆਏਗਾ
ਪਰ ਜ਼ਿਆਦਾ ਪਾਣੀ ਪੀਣਾ ਵੀ ਅੱਛਾ ਨਹੀਂ ਹੁੰਦਾ ਕੁਝ ਜ਼ਿਆਦਾ ਐਕਸ ਹਰ ਇੱਕ ਚੀਜ਼ ਹਰ ਇੱਕ ਚੀਜ਼ ਇੱਕ ਲਿਮਟ ਸਹੀ ਰਹਿੰਦੀ ਹੈ ਨਾ
ਨਹੀਂ ਏਟ ਗਲਾਸ ਪਾਣੀ ਬਸ ਪੀਣਾ ਚਾਹੀਦਾ ਹੈ ਉਹਨਾਂ ਹੀ ਪੀਂਦੇ ਹ
ਬੋਡੀ ਦੇ ਅਕੋਡਿੰਗ ਪੀਣਾ ਚਾਹੀਦਾ
ਹਾਂਜੀ ਉਹ ਤੇ ਹੈ ਪਾਣੀ ਦੇ ਹਾਂਜੀ ਮੈਂ ਸੈਰ ਕਰਨੀ ਆ ਸ਼ਾਮੀ ਸਵੇਰੇ ਨੀ ਹੁੰਦੀ ਵੀ ਮੇਰੇ ਕੋਲ ਸ਼ਾਮੀ ਕਰ ਲੈਂਦੀ ਆ ਜਾਂ ਰਾਤ ਦੇ ਰੋਟੀ ਤੋਂ ਬਾਅਦ
ਕੋਈ ਐਕਸਟਰਾ ਕੁਛ ਮਤਲਬ ਉਹਦੇ ਨਾਲ ਅ ਬੈਲੀ ਫੇਟਨਸ
ਨਹੀਂ ਨਹੀਂ ਮੇਰਾ ਮੇਰਾ ਮੈਂ ਬਹੁਤ ਪਤਲੀ ਹੋ ਗਈ ਹਾਂ
ਇਹਦੇ ਨਾਲ ਹੀ
ਹਾਂਜੀ ਮੈਨੂੰ ਬੜੀ ਛੇਤੀ ਫ਼ਰਕ ਪੈਂਦਾ ਹੈਗਾ ਨਹੀਂ ਪਹਿਲਾਂ ਮੈਂ ਸਟਾਰਟ ਕੀਤਾ ਸੀ ਮਤਲਬ ਕਿ ਮੈਨੂੰ ਲੱਗਦਾ ਪਿਆ ਸੀ ਕਿ ਮੈਂ ਮੋਟੀ ਹੋ ਗਈ ਹਾਂ ਤੇ ਫੇਰ ਮੈਂ ਸਵੇਰੇ ਉੱਠ ਕੇ ਕੋਸੇ ਪਾਣੀ ਚ ਸ਼ਹਿਦ ਚਮਚੇ ਪਾ ਕੇ ਪੀਂਦੀ ਸੀ ਉਸ ਤੋਂ ਬਾਅਦ ਮੈਂ ਜੋ ਮਰਜ਼ ਜੀ ਖਾਵਾਂ
ਅੱਛਾ
ਬਟ ਹੁਣ ਉਹ ਵੀ ਨਹੀਂ ਪੀਂਦੀ ਫੇਰ ਗਰਮੀ ਆ ਗਈ ਨਾ ਗਰਮੀ ਚ ਫ਼ਿਰ ਸ਼ਾਇਦ ਗਰਮ ਹੁੰਦੀ ਹੈ ਪਾਣੀ ਵੀ ਕੋਸਾ ਲਵੋ ਉਹ ਖ਼ਰਾਬ ਕਰ
ਹਮ
ਗਰਮੀ ਚ ਨਹੀਂ ਮੈਂ ਕਰਦੀ ਕੁਛ ਸਰਦੀਆਂ ਚ ਮੈਂ ਜ਼ਰੂਰ ਕਰ ਲੈਂਦੀ ਹਾਂ ਜਦੋਂ ਮੌਸਮ ਵਗੈਰਾ ਠੀਕ ਹੁੰਦਾ ਫਿਰ ਮੈਂ ਜਰੂਰ ਕਰ ਲੈਂਦੀ
ਅੱਛਾ
ਕਿਉਕਿ ਗਰਮੀਆਂ ਚ ਜੇ ਮੈਂ ਚੀਜ਼ਾਂ ਖਾਵਾਂ ਪੀਵਾ ਨਾ ਮਤਲਬ ਗਰਮ ਚੀਜ਼ਾਂ ਖਾਵਾਂ ਮੈਨੂੰ ਪਿੰਪਲਸ ਨਿਕਲ ਆਂਦੇ
ਅੱਛਾ
ਇਸ ਵਜ੍ਹਾ ਤੋਂ ਮੈਂ ਗਰਮ ਚੀਜ਼ਾਂ ਨਹੀਂ ਖਾਂਦੀ ਘੱਟ ਖਾਂਦੀ ਆ, ਗਰਮ ਚੀਜ਼ਾਂ ਵੈਸੇ ਵੀ ਘੱਟ ਖਾਣੀਆਂ ਚਾਹੀਦੀਆਂ ਸਾਨੂੰ ਸਾਡਾ ਬਲੱਡ ਪਲਸ਼ ਹਾਈ ਕਰਦਾ ਆ, ਗਰਮ ਚੀਜ਼ਾਂ
ਅੱਛਾ
ਤੇ ਸਾਨੂੰ ਮਿੱਠਾ ਵੀ ਬਹੁਤ ਘੱਟ ਖਾਣਾ ਚਾਹੀਦਾ, ਵੈਸੇ ਬੱਚੇ ਤਾਂ ਮਿੱਠਾ ਬਹੁਤ ਜ਼ਿਆਦਾ ਖਾਂਦੇ ਆ।
ਹੈਂ ਹੈਂ
ਜਿੰਨਾ ਹੋ ਸਕੇ, ਚਾਹ ਚ ਮਿੱਠਾ ਘੱਟ ਪੀਓ।
ਹਾਂ
ਚਾਹ ਚ ਮਿੱਠਾ ਤੇ ਪਾਉਣਾ ਹੀ ਨਹੀਂ ਚਾਹੀਦਾ।
ਹਾਂ ਸਹੀ ਗੱਲ ਹੈ ਵੈਸੇ।
ਹਾਂਜੀ ਕਿਉਂਕਿ ਚਾਹ ਚਾਹ ਵਾਲੇ ਮਿੱਠੇ ਤੋਂ ਹੀ ਬੰਦੇ ਦਾ ਮੋਟਾਪਾ ਸ਼ੁਰੂ ਹੁੰਦਾ ਹੈਗਾ।
ਅੱਛਾ ਤੇ ਉਹਦੇ ਬਜਾਏ ਕੀ ਪੀ ਵੇ, ਫਿਰ ਬੰਦਾ।
ਨਹੀਂ ਪੀਓ ਚਾਹ ਐ ਚ ਚਾਹ ਨਹੀਂ ਮਿੱਠਾ ਲਾਈਟ ਪਾਓ ਨਾ। ਜਾਂ ਸ਼ੱਕਰ ਪਾਓ।
ਹਾਂ
ਸ਼ੱਕਰ ਪਾ ਕੇ ਪੀਓ ਬਟ, ਮਿੱਠਾ ਬਹੁਤ ਲਾਈਟ ਕਰਨਾ। ਖਾਣਾ ਪੀਣ ਚਾਹੀਦਾ।
ਇਹ ਤੇ ਹੈ, ਮੋਟਾਪਾ ਹੀ ਵੱਧਦਾ ਉਹਦੇ ਨਾਲ ਤੇ
ਹਾਂਜੀ
ਮੈ ਕਿਹਾ ਮੋਟਾਪਾ ਹੀ ਵੱਧਦਾ ਮਿੱਠੇ ਨਾਲ ਵੀ
ਹਾਂਜੀ ਮਿੱਠਾ ਨਹੀਂ ਖਾਣਾ ਚਾਹੀਦਾ। ਵੈਸੇ ਅੱਜ ਕੱਲ੍ਹ ਬਹੁਤ ਸਾਰੀਆਂ ਚੀਜ਼ਾਂ ਆ ਗਈਆਂ ਮੋਟਾਪਾ ਪੇਟ ਨੂੰ ਘਟਾਉਣ ਵਾਸਤੇ। ਤੇ ਟੈਬਲੇਟਸ ਵੀ ਚੱਲ ਪਈਆਂ ਨੇ, ਉਹ ਇੱਕ ਗੋਲੀ ਖਾਓ ਇੱਕ ਮਹੀਨਾ ਉਹ ਦਵਾਈ ਖਾਂਦੇ ਰਹੋ ਖਾਂਦੇ ਰਹੋ ਤੁਸੀਂ ਪਤਲੇ ਜੇ ਦਵਾਈ ਛੱਡੋ ਫਿਰ ਮੋਟੇ ਹੈਲੋ
ਹੈਲੋ
ਹਾਂਜੀ ਜਿਵੇਂ ਕਿ ਜਿਵੇਂ ਕਿ ਇੱਕ ਬੰਦੇ ਨੂੰ ਹੁਣ ਬੰਦਾ ਜਿੰਮ ਗੀ ਗਿਆ, ਜਿੰਮ ਚ ਸਾਰਾ
ਹੈਲੋ।